ਹਾਜੀ
ਸਤਿ ਸ੍ਰੀ ਅਕਾਲ ਵੀਰ ਜੀ।
ਕਿ ਹਾਲ -ਚਾਲ?
ਵਧੀਆ ਜੀ ਘਰ -ਪਰਿਵਾਰ ਦੱਸੋ ਵਧੀਆ ਤੁਹਾਡਾ?
ਵਧੀਆ ਤੁਸੀਂ ਸੁਣਾਓ ਕਿ ਕਰ ਰਹੇ ਹੋ ਅੱਜਕਲ?
ਵ ਲੈਗੇ ਆ ਜੀ।
ਹਮ
ਹੈਲੋ।
ਮੀਡੀਆ ਨੀ ਚਲਾ ਰਿਹਾ ਅੱਜ -ਕੱਲ।
ਕਿ ਚੀਜ਼, ਸੋਸ਼ਲ ਮੀਡੀਆ! ਉਹ ਜੀ ਸੋਸ਼ਲ। 'ਸੋਸ਼ਲ ਮੀਡੀਆ ' ਬੜਾ ਚਲਾ ਰਿਹਾਾਂ ਤੁਹਾਨੂੰ ਪਤਾ ਕਿੰਨਾ ਫੈਲ ਵੈਾ।
ਜ ਕੱਲ ਸੋਸ਼ਲ ਮੀਡੀਆ ਤੇ ਹੀ ਦੱਸਿਓ। ਵਾਇਰਲ ਹੁੰਦੇ ਨੇ ਸਾਰੇ
ਤੁਸੀਂ ਵੇਖਦੇ ਨੀ ਇੰਸਟਾਗ੍ਰਾਮ ਤੋਂ ਕਿੰਨਾ ਪੈਸ ਕਮਾ
ਹਾਂਜੀ
ਹਮਮ । ਐਵੇਂ ਸੋਸ਼ਲ ਮੀਡੀਆ ਹੋ ਗਿਆ, ਉਹ ਯੂਟਿਊਬ ਹੋ ਗਿਆ, ਫੇਸਬੁੱਕ ਹੋ ਗਿਆ।
ਹਾਂ ਇੰਸਟਾਗ੍ਰਾਮ ਹੋ ਗਿਆ।
ਉਹੀ ਤੇ!
ਯੂਟਿਊਬ ਤੇ ਤਾਂ ਅੱਜ- ਕੱਲ ਲੋਕੀ ਬਲੋਗ ਵਗੈਰਾ ਬਣਾ ਕੇ ਬਹੁਤ ਪੈਸੇ ਕਮਾ ਰਹੇ ਨੇ।
ਹਾਂਜੀ, ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ ਜੀ।
ਬ ਫਾਇਦਾ ਯੂਟਿਊਬ ਦਾ ਵੀ! ਬੜਾ ਫਾਇਦਾ ਹੈ ਬਸ ਜੀਦੀ ਕਿਸਮਤ।
ਪਤਾ ਕੀ ਹੈ ਭਾਜੀ ਪਹਿਲੇ ਮਿਹਨਤ ਕਰਨੀ ਪੈਣੀ ਘੱਟ ਤੋਂ ਘੱਟ ਹਜ਼ਾਰ ਫੋਲੋਵਰ ਹੋਣ ਵਾਸਤੇ।
ਗੱਲ।
ਜਦੋਂ ਤੱਕ ਹਜ਼ਾਰ ਫੋਲੋਵਰ ਨਹੀਂ ਹੋਉਣਗੇ ਤਾਂ ਤੱਕ। ਚੈਨਲ ਮੋਨੋਟਾਈਜ਼ ਨਹੀਂ ਹੋਏਗਾ।
ਬੜੀ ਮਿਹਨਤ ਕਰਨੀ ਪਏਗੀ ਵਾਇਰਲ ਰੀਲ ਬਣਾਣੀ ਪੈਣਗੀਆਂ।
ਓਹੀ ਤੇ!
ਉਹ ਵਗੈਰਾ ਰੋਜ਼ ਪਾਣੀ ਪੈਣ ਕੇ ਮਿਹਨਤ ਬੜੀ ਹੈ ਪਰ। ਜਦ ਬੰਦਾ ਕਿਸਮਤ ਅਗਰ ਸਾਥ ਦੇ।
ਸਹੀ ਗੱਲ ਹੈ ਭਾਜੀ। ਪਤਾ ਕੀ ਹੈਗਾ ਜੀ, ਹਾਂ। ਉਹੀ ਗੱਲ ਹੈਗੀ ਹੈ ਨਾ, ਹੁਣ ਤੁਸੀਂ ਵੇਖੋ ਓਨਲਾਈਨ ਲੋਕੀ ਗੇਮਾਂ ਦੇ ਕਿੰਨੇ ਉਹ ਆ ਰਹੇ ਨੇ ਤੁਸੀਂ ਸਾਡੇ ਹੀ ਗੇਮ ਉਹ ਖੇ। ਕਰੋ ਮੋਨਟਾਈ ਕਰੋ ਕਿੰਨਾ ਪੈਸਾ ਮਿਲਦੇ ਆ ਟੈਲੀਗ੍ਰਾਮ ਤੇ ਵੇਖਦੇ ਨ ਫਿਰ ਤੁਸੀਂ। ਇੱਕ ਗੇਮ ਚੱਲਦੀ ਹੈ ਕਲਰ ਟ੍ਰੇਡਿੰਗ!
ਸ, ਸ, ਸ, ਸ।
ਹੋਰ ਤੇ ਕਹਿੰਦੇ ਤੁਸੀਂ ਜੁਆਇਨ ਕਰੋ ਇੰਸਟਾਗ੍ਰਾਮ ਤੇ। ਤੁਸੀਂ ਰੋਜ਼ ਦਾ ਆਰਾਮ ਨਾਲ। ਇਹ ਦੋ ਦੋ ਤਿੰਨ ਯਾਰ ਕਮਾ ਸਕਦੇ ਹੋ ਵੇਖਦੇ ਤੁਸੀਂ।
ਹਾਂ ਆਂਦਾ ਰਹਿੰਦਾ ਹੈਡ ਵਗੈਰਾ ਆਉਂਦੀ ਹੈ ਰੀਲ ਆਉਂਦੀ ਹੈ ਉਹ ਕਹਿੰਦੇ। ਸਾਡੇ ਲਿੰਕ ਜੁਆਇਨ ਕਰ ਲੋ ਟੈਲੀਗ੍ਰਾਮ ਲ।
ਹਾਂ, ਹਾਂ, ਅ, ਅ। ਬਸ ਉਓਹੀ ਗੱਲ ਹੈਗੀ ਆ ਭਾਜੀ।
ਵਰ ੜ ਕੇ ਹੋਦਾਨਾ ਤੇੇ।
ਕੀ ਇ ਹੋ ਜਾਂਦਾ।
ਮੋਓਡ ਵਗੈਰਾ ਹੋ ਜਾਂਦਾ ਕਈ ਵਾਰ।
ਹਾਂ, ਅ।
ਬਈ ਲਿੰਕ ਵਗੈਰਾ ਜੁਆਇਨ ਕਰਾ ਲੈਂਦੇ ਨੇ ਸ਼ੁਰੂਆਤ। ਤਾਂ ਚਲੋ ਦੇਤੇ ਪੰਜ ਸੱਤ ਸੌ ਹਜ਼ਾਰ ਉਸ ਤੋਂ ਬਾਅਦ।
ਉਸ ਤੋਂ ਬਾਅਦ ਤੇਰੀ ਸਫ਼ਾਈ ਹੈਗੀ ਹੈ ਤੁਹਨ ਪਤਾ ਹੀ ਹੈਗਾ ਉਹ ਲਾਲ ਦਿੰਦੇ ਨਾ ਬੰਦੇ ਨੂੰ।
ਹ ਸ਼ਵਾਤ ਬੰਦਾ ਲਾਲਚ ਚ ਆ ਜਾਏਗਾ ਬਾਦ ਚ ਆਪਣੀ ਸਫ਼ਾਈ ਕਰਾ ਲਏਗਾ।
ਹਾਂ ਵਾਹ ਓਹੀ ਗੱਲ ਏ। ਇੱਕ ਵਾਰੀ ਲਾਲਚ ਜਿੱਤਾ ਨੀ ਗਿਆ ਉਹਨਾ ਦੇ ਪਹਿਲੇ ਦੋ ਤਿੰਨ ਸੌ ਰੁਪਏ ਬਾਹਣ ਗਏ ਜੀ। ਲਾਲਚ ਪਾਉਣਗੇ।
ਨਹੀਂ
ਫਿਰ ਉਸ ਤੋਂ ਬਾਅਦ ਬੰਦੇ ਨੂੰ ਲੱਤ ਲੱਗ ਜਾਏਗੀ ਨਾ। ਫਿਰ ਉਹ ਪਤਾ ਕੀ ਜੀ ਸੋਸ਼ਲ ਮੀਡੀ ਆ ਨੁਕਸਾਨ ਵੀ ਹੈਗੇ ਨੇ ਤੇ ਫਾਇਦੇ ਵੀ ਹੈਗੇ ਨੇ।
ਹੂੰ ਹੂੰ
ਇਹ ਤੁਹਾਨੂੰ ਪਤਾ ਹੀ ਹੋਣਾ ਏ।
ਅਗਰ ਇੰਟਰਸਿਟੀ ਹੈ ਅਗਰ ਤੁਸੀਂ ਕਰੋ ਫਿਰ ਤਾਂ ਕੋਈ ਨੁਕਸਾਨ ਨਹੀ ਹੈ ਇਨਾ ਅਗਰ ਸਮਝਦਾਰੀ ਨਾਲ ਕਰੋ।
ਪਤਾ ਕੀ ਜਿੱਦਾਂ ਤੁਸੀਂ ਤੁਸੀਂ ਦੁਨੀਆਂ ਭਰ ਦੇ ਲੋਕਾਂ ਨੂੰ ਜੋੜ ਸਕਦੇ ਹੋ ਐਸਾ ਸੋਸ਼ਲ ਮੀਡੀਆ ਚ ਹੀਜ਼ ਹੈਗੀ ਹੈ ਜਿੱਦਾਂ ਨਿਊਜ਼ ਆ ਜਾਂਦੀ ਏ ਨਿਊਜ਼ ਵਿੱਚ ਕਦੋਂ ਹੀ ਬੰਦਾ ਘਰ ਬਹਿ ਕੇ ਫੋਨ ਚ ਦੇਖ ਲੈਂਦਾ ਹੈ ਪਹਿਲੇ ਬੰਦੇ ਨੂੰ ਟੀਵੀ ਚ ਵੇਖਣੀ ਪੈਂਦੀਆਂ ਸੀ।
ਟੀਵੀ ਬੰਦਾ ਨਿਊਜ਼ ਪੇਪਰ ਅੱਜ ਕੱਲ ਪੜ੍ਹਦਾ ਹੀ ਨੀ ਫੋਨ ਤੇ ਸਾਰੇ ਨਿਊ
ਉਹੀ ਤੇ ਬੰਦਾ ਪੜ੍ਹਾਈਆਂ ਕਰ ਰਿਹਾ ਔਨਲਾਈਨ ਕਲਾਸਾਂ ਲੱਗ ਰਹੀਆਂ ਨੇ।
ਫੇਸ ਬੁੱਕ ਤੇ ਨਿਊਜ਼ ਵਾਲੇ ਚੈਨਲ ਬਣੇ ਦੇ ਨੇ ਉਹ ਸਾਰੀ ਨਊਜ਼ ਗੇਰ ਦਿੰਦੇ ਨੇ ਏਦਰ ਦੀ ੳਦਰ। ਦੀ ਵੀਡੀਓ ਬਣਾ ਕੇ ਖੇਡਦੇ ਨੇ।
ਪਤਾ ਕੀ ਹੈ ਜੀ ਤੁਸੀਂ ਇਹ ਵੇਖੋ ਅੱਜ ਕੱਲ੍ਹ ਜਿਵੇਂ ਥਏਟਰ ਹੈਗੇ ਨੇ ਉਹਨਾਂ ਦਾ ਸਾਰਾ ਕੰਮ ਸਾਂਭ ਲਿਆ ਫੋਨ ਸੋਸ਼ਲ ਮੀਡੀਆ ਨੇ।
ਥੀਏਟਰ ਤੇ ਜਿਹੜੀ ਮੂਵੀ ਆਏਗੀ ਉਹ ਫੋਨ ਤੇ ਅਗਲੇ ਦਿਨ ਦੋ ਦਿਨ ਬਾਅਦ ਆ ਜਾਏਗੀ।
ਉਹੀ ਤੇ ਗੱਲ ਹੈ ਨਾ ਜੀ। ਹੁਣ ਵੇਖ ਲੋ ਸੋਸ਼ਲ ਮੀਡੀਆ ਨੇ ਕਿੰਨਾ ਭ ਉਹ ਥੀਏਟਰ ਦਾ ਕੰਮ ਤਬਾਅ ਕਰਦਾ ਹੈ। ਕਿਉਂਕਿ ਜਿੱਦਾਂ ਹੀ ਨਵੀਂ ਮੂਵੀ ਆਉਂਦੀ ਹੈ ਇੱਕ ਤਾਂ ਦਿਨ ਚ ਫੋਨਨਾਂ ਚ ਆ ਜਾਂਦੀ ਹੈ ਜੀ।
ਸਹੀ ਗਲ ਏ।
ਜੈਵੇਂ ਹੋਟ ਸਟਾਰ ਹੈਗਾ ਜੀ ਤੁਸੀਂ ਤੁਹਾਨੂੰ ਦੋ ਤੀਨ ਕਈ ਐਪ ਹੈਗੇ ਨੇ ਤੁਹਾਨੂੰ ਪਤਾ ਹੀ ਹੈਗਾ।
ਪਤਾ ਹੀ ਹੈਗਾ ਬੰਦਿਆਂ ਨੂੰ ਕਿ ਬਈ ਲੋਕੀ ਅੱਜ ਕੱਲ੍ਹ ਬਚਾਉਂਦੇ ਨੇ ਪੈਸੇ। ਤੇ ਥੀਏਟਰ ਜਾ ਕੇ ਉਹਨਾਂ ਨੂੰ ਪਤਾ ਏ ਪੈਸੇ ਲੱਗਣੇਗੇ ਇਸ ਤੋਂ ਵਧੀਆ ਘਾਰ ਹੀ ਦੇਖ ਲਓ ਬੈਠ ਕੇ ਫ੍ਰਰੀ ਵੇਖੀ ਜਾਏਗੀ।
ਹਾਂਜੀ ਓਹੀ ਗੱਲ ਹੈ ਨਾ ਪਤਾ ਕੀ ਹੈਗਾ ਜੀ, ਹਰ ਬੰਦਾ ਕਹਿੰਦਾ ਆਪਾਂ ਸੁਖ ਲੈ ਲਈਏ ਸਹੀ ਚ। ਬੰਦਾ ਕਹਿੰਦਾ ਪੈਹੇ ਬਚਣ।
ਜ਼ਰੀਆ ਵੀ ਸੋਸ਼ਲ ਮੀਡੀਆ ਏ।
ਹਾਂਜੀ?
ਪੈਸੇ ਕਮਾਉਣ ਦਾ ਜ਼ਰੀਆ ਵੀ ਤਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਕਈਆਂ ਨੇ ਬਣਾਇਆ।
ਉਹੀ ਤੇ ਭਾਜੀ ਲੋਕ। ਲੋਕੀ ਤੇ ਕੰਮ ਹੀ ਨੀ ਕਰਦੇ ਪਏ ਆਪਣਾ ਆਈ ਸੋਸ਼ਲ ਮੀਡੀਆ ਤੋਂ ਪੈਹਾ ਕਮਾਈ ਜਾ ਰਹੇ ਨੇ।
ਆਈ। ਘਰ ਬੈਠੇ ਹੀ ਬੰਦਾ ਕਹਿੰਦਾ ਦੋ, ਤਿੰਨ ਹਜਾਰ ਆਜੇ।
ਬਾਹ ਆਰਾਮ ਨਾਲ ਵਧੀਆ ਜੀ। ਪਹਿਲੇ ਲੋਕੀ ਇੰਨੀ ਮਿਹਨਤ ਕਰਕੇ ਨਹੀਂ ਕਮਾ ਪਾਦਾ ਸੀ, ਪਰ ਬੰਦਾ ਇੰਨੀ ਮਿਹਨਤ ਕਰਕੇ ਇੱਕ ਦਿਨ ਚਾਰ ਪੰਜ ਸੌ ਰੁਪਏ। ਕਮਾ ਸਕਦਾ ਫਿਰ
ਤੇ ਅੱਜ ਕੱਲ੍ਹ ਬੱਚੇ ਇੰਨੇ ਤੇਜ਼ ਹੈਗੇ ਨੇ ਦੋ ਦੋ ਤਿੰਨ ਤਿੰਨ ਹਜ਼ਾਰ ਰੁਪਏ ਕਮਾ ਰਹੇ ਇੱਕ ਦਿਨ ਚ।
ਸੋਸ਼ਲ ਮੀਡੀਆ ਦਾ ਬਸ ਹਾਂ। ਫਾਇਦਾ ਵੀ ਹੈ ਪਰ ਕਈ ਵਾਰ ਨੁਕਸਾਨ।
ਨੁਕਸਾਨ ਪਤਾ ਕਿਦੇ ਵਸਤੇ ਹੈਗੇ ਜੀ ਜਿਵੇਂ ਬੱਚੇ। ਬੱਚੇ ਹੈਗੇ ਨਾ, ਛੋਟੇ-ਛੋਟੇ ਦੋ-ਤਿੰਨ ਸਾਲ ਦੇ। ਉਹਨਾਂ ਨੂੰ ਲੱਤ ਲੱਗ ਜਾਂਦੀ ਹੈ ਫੋਨ ਦੀ। ਉਹਨਾਂ ਨੂੰ ਕਾਰਟੂਨ ਵੇਖਣਾ ਹੈ। ਬਿਨਾਂ ਕਾਰਟੂਨ ਤੋਂ ਰੋਟੀ ਨਹੀਂ ਖਾਂਦੇ, ਤੁਹਾਨੂੰ ਪਤਾ ਹੀ ਹੈਗਾ।
ਹੈਲੋ।
ਬੱਚਿਆਂ ਨੂੰ ਨੁਕਸਾਨ ਵੀ ਹੁੰਦਾ ਹੈ, ਅੱਖਾਂ ਤੇ ਇਫੈਕਟ ਈ ਪਏਗਾ।
ਬੜੇ ਬੱਚੇ ਦੀਆਂ ਅੱਖਾਂ ਵਗੈਰਾ ਖਰਾਬ ਹੋ ਜਾਂਦੀਆਂ, ਦਿਮਾਗ ਪੂਰਾ ਫੋਨ 'ਤੇ। ਦੇ ਆਂਦਾ।
ਬੱਚੇ ਫਿਰ ਜ਼ਿੱਦ ਕਰਦੇ ਨੇ, ਮੈਨੂੰ ਵੀ ਫ਼ੋਨ ਲੈ ਕੇ ਦਿਓ ਨਾ ਨਵਾਂ। ਇਹ ਚੀਜ਼ ਦਾ ਬੜਾ ਗ਼ਲਤ ਪ੍ਰਭਾਵ ਵੀ ਹੈਗਾ।
ਪੜ੍ਹਾਈ ਵੱਲ ਧਿਆਨ ਨਹੀਂ ਜਾਂਦਾ ਫੇਰ।
ਤੁਸੀਂ ਆ ਵੇਖੋ ਜਿਵੇਂ ਬੰਦਾ ਸਵੇਰੇ ਉੱਠਦਾ ਹੈ।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
ਉਹਨੂੰ ਸਭ ਤੋਂ ਪਹਿਲਾਂ ਫੋਨ ਚਾਹੀਦਾ। ਆਪਣਾ ਇੰਸਟਾਗ੍ਰਾਮ ਚਲਾਉਂਦਾ, ਫੇਸਬੁੱਕ ਚਲਾਉਂਦਾ, ਓਪਨ ਸਿੱਧਾ ਕਰਦਾ ਹੈ। ਤੁਸੀਂ ਉਹਦੇ ਬਿਨਾਂ ਨਹੀਂ ਰਹਿ ਸਕਦੇ ਫੋਨ ਦੇ ਬਿਨਾ।
ਗੱਲ ਉਹ ਆ, ਆਦਤ ਲੱਗ ਜਾਂਦੀ ਨਾ ਬੰਦਾ ਉਹਨੂੰ ਜਿਹੜੀ। ਹਾਂ, ਬੰਦਾ ਜਿਹੜੀ ਚੀਜ਼ ਰੋਜ਼ ਕਰੇਗਾ। ਉਹ ਤਾਂ ਫਿਰ ਕਰਦਾ ਹੀ ਰਹੇਗਾ ਨਾ, ਉਹਨੂੰ ਆਦਤ ਲੱਗ ਜਾਏਗੀ।
ਹੁਣ ਤੁਸੀਂ ਇਹ ਵੇਖੋ, ਪਹਿਲਾਂ ਬੰਦਾ ਜੇਬ ਵਿੱਚ ਰੱਖਦਾ ਸੀ ਪੈਸੇ। ਹੁਣ ਬੰਦਾ ਆਪਣਾ ਬਿਨਾਂ ਜੇਬ ਤੋਂ ਵੀ ਰਹਿ । ਸਕਦਾ ਆਪਣੇ ਖਾਤੇ ਚ ਰੱਖੇ ਪੈਸੇ, ਔਨਲਾਈਨ ਪੇਮੈਂਟ ਵੀ ਕਰ ਦਿੰਦਾ। ਕਿੱਥੇ ਵੀ ਵੇਖੋ, ਕਿੰਨੀ ਵਧੀਆ ਚੀਜ ਹੈ। ਏ।
ਹੈਲੋ।
ਪਹਿਲੇ ਬੰਦੇ। ਡਰਦੇ ਸੀ ਪੈਸੇ ਰੱਖਦੇ ਹੋਏ ਜੇਬਾਂ ਚ ਜਿਵੇਂ ਕੁਛ ਵੀ ਸਮਾਨ ਲੈਣਾ ਤੇ ਪਕੇਟ ਚ ਲੈ ਕੇ। ਜਾਂਦੇ ਸੀ ਪੈਸੇ ਅੱਜ ਦੇ ਟਾਈਮ ਚ ਵੇਖੋ, ਤੁਸੀਂ ਔਨਲਾਈਨ ਸਭ ਕੁਝ ਕਰ ਦਿੰਦੇ ਪੇਮੈਂਟ -ਪੂਮੈਂਟ ਕਿਸੇ ਨੂੰ। ਕਿੰਨੀ ਹੋਵੇ, ਹਜ਼ਾਰਾਂ ਦੀ, ਲੱਖਾਂ ਦੀ, ਦੋ ਮਿੰਟ ਚ ।
ਦੋ ਮਿੰਟ, ਬਸ ਸਕੈਨ ਮਾਰੋ, ਚੱਲੋ। ਪੇਮੈਂਟ ਹੋ ਜਾ ਏ ਤੈਨੂੰ।
ਅੱਛਾ।
ਸੋਸ਼ਲ ਸੋਸ਼ਲ ਮੀਡੀਆ ਦਾ ਤਾਂ ਫਿਰ ਇਹ ਫਾਇਦਾ ਹੈ, ਯੂਟਿਊਬ। ਯੂਟਿਊਬ ਹੁਣ ਜਿਵੇਂ, ਬੱਚੇ ਟਿਊਸ਼ਨ ਜਾਂ ਨਹੀਂ ਜਾਂਦੇ।
ਹਾਂਜੀ ਆਪ।
ਘਰ ਦਿਆਂ ਕੋਲ ਪੈਸੇ ਨਹੀਂ ਆ। ਹਾਂ, ਉੱਧਰ ਪੜ੍ਹ ਵੀ ਸਕਦੇ ਨੇ। ਬੜੇ ਟੀਚਰ, ਸਰ, ਮੈਡਮ ਵਗੈਰਾ ਪੜਾਉਂਦੇ ਨੇ, ਵਧੀਆ ਪੜਾਉਂਦੇ ਨੇ।
ਉਹੀ ਗੱਲ ਹੈ ਨਾ?
ਜੇੜਾ ਡਾਊਟ। ੂਟਏ ਬੰਦਾ ਨੂੰ ਜਿਹੜਾ, ਕੁਝ ਨਹੀਂ ਸਮਝ ਆ ਰਿਹਾ, ਉਹ ਪਿੱਛੇ ਕਰਕੇ ਵੇਖ ਵੀ, ਲੈਂਦਾ ਵੀਡੀਓ।
ਬੰਦਾ ਯੂਟਿਊਬ, ਤੇ ਸਰਚ ਮਾਰਦਾ ਜੀ, ਇਹਦੇ ਬਾਰੇ ਦੱਸੋ ਜੀ, ਕੋਸ਼ਚਨ ਬਾਰੇ, ਉਹਦੇ ਬਾਰੇ ਚੀਜ਼ਾਂ ਦੱਸਦੇ ਵੀ ਹੈਂ। ਫ਼ਾਇਦੇ ਵੀ, ਬੜੇ ਹੈਗੇ ਨੇ ਜੀ।
ਬੜੇ ਨੇ। ਹੁਣ ਬੜੇ ਬੱਚੇ, ਬੜੇ ਵਧੀਆ, ਨੰਬਰਾਂ ਤੋਂ, ਪਾਸ ਹੁੰਦੇ ਨੇ। ਬਿਨਾਂ, ਟਿਊਸ਼ਨ ਰੱਖੇ ਕੇ ।
ਉਹੀ ਤੇ, ਜਿਨਾਂ ਕੋਲ, ਨਹੀ ਪੈਸੇ ਹੁੰਦੇ, ਟਿਊਸ਼ਨ ਪੜਣ ਵਾਸਤੇ, ਉਹ ਬੇਚਾਰੇ ਔਨਲਾਈਨ ਹੀ, ਪੜਦੇ ਨੇ।
ਕੀ, ਗੱਲ ਹੈ?
ਬੰਦਾ ਕੁਝ ਵੀ, ਔਡਰ ਕਰ ਲੈਂਦਾ ਹੈ, ਖਾਣ ਨੂੰ। ਚਲੋ ਜੀ, ਰਾਤੀ, ਚੌਵੀ ਰਾ। ਬੰਦਾ ਦੋ, ਤਿੰਨ ਵਜੇ ਕੁਝ, ਫੂਡ ਆਰਡਰ ਕਰਦੇ। ਚਲੋ ਜੀ, ਘਰ ਦੇ ਬਾਹਰ ਆ ਜਾਂਦਾ ਹੈ। ਕਿੰਨਾ ਸੌਖ ਹੈਗਾ, ਇਹ ਚੀਜ਼ ਦਾ। ਜੇ ਤੁਸੀਂ ਰਾਤ, ਪਹਿਲੇ ਟਾਈਮ। ਇੱਥੇ, ਦੋ, ਤਿੰਨ ਵਜੇ ਤੱਕ ਤੇ, ਬੰਦਾ ਮੰਗਾ ਹੀ, ਨਹੀਂ ਸਕਦਾ ਕਦੀ ਵੀ, ਚੀਜ਼ । ਇਹ ਤਾਂ ਹੁਣ, ਸੋਸ਼ਲ ਮੀਡੀਆ ਦੇ ਜ਼ਰੀਏ, ਔਨਲਾਈਨ, ਚੱਲਦਾ ਹੈ। ਸਾਰਾ ਕੁਝ।
ਕੀ, ਗੱਲ ਐ। ਜਾ, ਬੰਦਾ, ਜਿਵੇਂ ਘਰ ਕੁਝ ਬਣਿਆ ਨਾ ਹੋਏ । ਘਰਦੇ ਕਹਿਣ ਨਹੀਂ, ਹੈਗਾ। ਘਰਦੇ ਘਰ ਨਹੀਂ ਹੋਣ ਪੈਸੇ ਪੈਸੇ ਹੋਣੇ ਚਾਹੀਦੇ ਨੇ, ਚਾਹੇ ਕੈਸ਼ ਔਨ ਡਿਲੀਵਰੀ ਕਰ ਲੈਂਦੇ ਨੇ ਅੱ- ਅੱ ਕੱਲ ਸਾਰੇ। ਜੋ, ਮਰਜੀ ਮੰਗਵਾਓ। ਬੰਦਾ।
ਬੰਦਾ, ਜੇ ਸ਼ੋਪਿੰਗ, ਕਰ ਰਿਹਾ ਹੈ। ਔਨਲਾਈਨ ਹੀ। ਘਰ- ਘਰ, ਬੈ ਗਈ ਆ ਜਾਂਦੀ ਹੈ। ਕੁਛਝ ਵੀ ਸਮਾਨ ਮੰਗਾ ਲਓ।
ਹਮ ਲਾਈਨ ਬੜਾ, ਫ਼ਾਇਦਾ ਹੋ ਗਿਆ। ਅੱਜ ਕੱਲ ਲੋਕਾਂ ਨੂੰ।
ਹਾਂਜੀ- ਹਾਂਜੀ। ਫਾਇਦਾ ਤਾਂ, ਵੇਖੋ ਹੀ ਬੜਾ ਹੈਗਾ। ਸੋਸ਼ਲ ਮੀਡੀਆ ਨੇ ਬੰਦੇ ਨੂੰ, ਉਹ ਕਰਤਾ ਹੈ।
ਆਪਣੀ ਤਰ ਜਾ
ਬੰਦਾ ਤੁਸੀਂ ਕੁਛ ਵੀ, ਸਰਚ ਮਾਰ ਲਓ। ਤੁਸੀਂ ਕਿੱਥੇ ਦੀ ਵੀ, ਕੁਛ ਵੀ, ਲੱਭ ਲਓ। ਜੀ ਪੀ ਐਸ ਵੇਖ ਲਓ। ਤੁਸੀਂ ਕਿੱਥੇ ਵੀ ਲਓ। ਘੁੰਮਣ, ਚਲੇ ਜਾਓ ਜੀ।
ਹਾਂ। ਹਾਂਜੀ, ਬਾਹਰ ਜਾਣਾ ਹੈ। ਤੁਹਾਨੂੰ ਲੋਕੇਸ਼ਨ ਦਾ ਨੀ ਪਤਾ। ਤੁਸੀਂ ਜਣੇ-ਖਏ, ਨੂੰ ਪੁੱਛ ਥੋੜੀ ਨਾ ਸਕਦੇ ਹੋ। ਜੀ ਪੀ ਐਸ ਚਲਾਓ ਜਿੱਧਰ ਦੀ ਲੋਕੇਸ਼ਨ, ਉੱਧਰ ਜਾਓ, ਆਪਣੇ ਆਪ, ਲੋਕੇਸ਼ਨ ਆ ਜਾਏਗੀ।
ਬਸ ਔ ਹੀ, ਗੱਲ ਹੈ ਨਾ ਜੀ, ਸੋਸ਼ਲ ਮੀਡੀਆ ਦਾ, ਅਜ ਕੱਲ ਬੜਾ ਫਾਇਦਾ ਹੈ। ਆਉਣ ਵਾਲੇ, ਟਾਈਮ ਚ, ਹੋਰ ਵੀ ਬੜਾ ਫਾਇਦਾ ਆਉਣਾ ਹੈ।
ਜਿਹੜੇ, ਬੰਦੇ ਡਿਪੈਂਡਟ ਹੋਣ, ਆਪਣੇ ਆਪ ਚ ਔਹ ਤੇ, ਕਦੀ ਮਾਰ, ਨਹੀਂ ਖਾਾਂਣਗੇ ਜੀ।
ਉਹ ਤੇ, ਹੈਹੀ ਹੈ, ਜੀ। ਸਹੀ ਗੱਲ ਹੈ, ਜੀ। ਜਿਨੂੰ ਸਕਿੱਲ ਸਿੱਖਣੀ ਹੈ, ਨਾ। ਸੋਸ਼ਲ ਮੀਡੀਆ ਤੇ। ਉਹ, ਮਾਰ ਨਹੀਂ ਖਾਂਦਾ, ਕਦੇ। ਭਾਜੀ।
ਇੰਸਟਾਗ੍ਰਾਮ, ਤੋਂ ਵੀ, ਲੋਕੀ ਬੜੇ ਪੈਸੇ, ਕਮਾ ਰਹੇ ਹੈ। ਰੀਲ, ਚੜਦੀ ਏ।
ਓਹੀ, ਤੇ ਜੀ, ਬੜੇ ਪੈਸੇ, ਕਮਾ ਰਹੇ ਨੇ, ਭਾਜੀ ਬੜੇ।
ਲੋਕਾਂ ਦੇ, ਘਰ- ਬਾਰ, ਹੁਣ, ਚੱਲ ਹੀ, ਸੋਸ਼ਲ ਮੀਡੀਆ ਤੋਂ ਰਿਹਾ।
ਹਾਂਜੀ। ਜ਼ਿਆਦਾਤਰ, ਲੋਕੀ ਸੋਸ਼ਲ ਮੀਡੀਆ ਤੋ, ਪੈਸਾ ਕਮਾ ਰਹੇ ਨੇ, ਜ਼ਿਆਦਾ। ਤੁ ਤੁਹਾਨੂੰ ਵੀ, ਪਤਾ ਹੋਣਾ, ਤੁਸੀਂ ਵੀ ਵੇਖਿਆ ਹੋਣਾ। ਜਿਹੜੇ ਮਸ਼ਹੂਰ ਹੁੰਦੇ ਨੇ, ਜਿਵੇਂ ਮੁੰਡੇ ਹੋ, ਜਾਂਦੇ ਨੇ। ਆਰਾਮ ਦੇ, ਦੋ- ਦੋ, ਤਿੰਨ- ਤਿੰਨ, ਹਜ਼ਾਰਪਆ ਆ ਜਾਂਦੇ ਉਹਨਾਂ ਨੂੰ ਵੀਡੀਓ ਦੇ।
ਸਹੀ ਗੱਲ, ਵੀਡੀਓ ਚੜਨ ਦੀ ਦੇਰ ਹੈ, ਨਾ। ਉਹਦਾ, ਉਹਦੀ ਕਿਸਮਤ ਹੈ।
ਹਾਂ। ਉਹ, ਮਸ਼ਹੂਰ ਹੋਣ ਦੀ, ਦੇਰ ਹੈ, ਨਾ ਜੀ। ਸੋਸ਼ਲ ਮੀਡੀਆ, ਚੀਜ਼ ਹੀ, ਅਸੀ ਹੈਗੀ ਹੈ।
ਸਹੀ, ਗੱਲ ਹੈ।
ਹੂੰ। ਉਹ ਨੂੰ ਹਿਸਾਬ ਲਾ ਲਾਓ ਤੁਸੀਂ, ਕਿੰਨਾ ਪੈਸੇ, ਪੈਸਾ ਹੈਗਾ ਜੀ, ਸੋਸ਼ਲ ਮੀਡੀਆ ਚ।
ਪਤਾ, ਇਹੀਓ ਚੀਜ਼ ਏ।
ਚਲੋ, ਠੀਕ ਹੈ। ਭਾਜੀ ਤੁ ਸਾਡੇ ਨਾਲ, ਗੱਲ ਕਰਕੇ ਵਧੀਆ, ਲੱਗਿਆ।
ਓ ਜੀ ਤੁਹਾਡੇ ਨਾਲ ਵੀ ਵਧੀਆ ਲੱਗਿਆ, ਸਤਿ ਸ੍ਰੀ ਅਕਾਲ ਜੀ।
ਇੱਕ ਕੁੜੀ ਹੋਰ